ਹੈਲੋ,
ਹੈਲੋ।
ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਹਾਂਜੀ ਵਧੀਆ ਤੁਸੀਂ ਸੁਣਾਓ।
ਹਾਂਜੀ ਠੀਕ ਆ ਹੋਰ ਅੱਜ ਕਿਸ ਤਰ੍ਹਾਂ ਯਾਦ ਕਰ ਲਿਆ।
ਹਾਂਜੀ ਬਸ ਮੈਂ ਕਿਹਾ ਚਲੋ ਭੈਣ ਜੀ ਨੂੰ ਯਾਦ ਕਰ ਹੀ ਲਈਏ।
ਅੱਛਾ ਜੀ ਹੋਰ ਸੁਣਾਓ?
ਸੂਟਸ ਹਾਂਜੀ ਤੁਸੀਂ ਸੂਟ ਸੀਦੇ ਹੋ?
ਹਾਂਜੀ ਭੈਣ ਜੀ ਸੀਦੇ ਆ।
ਹਾਂਜੀ। ਮੈਨੂੰ ਦੱਸਿਆ ਸੀ ਮੇਰੇ ਭਾਬੀ ਜੀ ਨੇ ਕਹਿੰਦੇ ਉਹ ਬੜੇ ਵਧੀਆ ਸੂਟ ਸੀਦੇ ਨੇ ਭੈਣ ਜੀ। ਤੁਸੀਂ ਉਹਨਾਂ ਕੋਲ ਸਵਾਇਆ ਕਰੋ।
ਅੱਛਾ ਹਾਂਜੀ ਕੋਈ ਨੀ ਸੀਦੀ ਆ ਮੈਂ।
ਤੇ ਤੁਸੀਂ ਸੀਦੋਗੇ ਮੇਰੇ ਸੂਟ।
ਹਾਂਜੀ ਸੀ ਦਿਆਗੀ ਜਲਦੀ
ਹਾਂਜੀ ਚਾਹੀਦੇ ਤੇ ਜਲਦੀ ਨੇ। ਕਿਉਂਕਿ ਮੈਂ ਨਾ ਪੇਕੇ ਜਾਣਾ ਵੈ ਆਪਣੇ।
ਅੱਛਾ ਜੀ ਚਲੋ ਕੋਈ ਨੀ ਦੇ ਜਾਣਾ ਕਿੰਨੇ ਦਿਨ ਤੱਕ ਚਾਹੀਦੇ ਨੇ।
ਚਲੋ ਹਫ਼ਤੇ ਦੀ ਤੱਕ ਸਿਣ ਦੇਣਾ।
ਹਾਂਜੀ ਕੋਈ ਨੀ ਦੇ ਜਾਣਾ। ਹਾਂਜੀ ਬਸ ਕੋਈ ਨੀ ਉਹ ਬੱਚਿਆਂ ਦੀਆਂ ਛੁੱਟੀਆਂ ਨੇ ਨਾ ਤੇ ਇਸ ਕਰਕੇ ਟਾਈਮ ਘੱਟ ਹੀ ਲੱਗਦਾ ਵੇ।
ਹਾਂਜੀ ਚਲੋ ਕੋਈ ਨੀ ਸਾਡੇ ਵੀ ਇਸ ਤਰ੍ਹਾਂ ਹੀ ਆ ਹਾਂਜੀ।
ਹਾਂਜੀ ਹੋਰ ਸੁਣਾਓ।
ਹਾਂਜੀ ਵਧੀਆ
ਹਾਂਜੀ ਹੋਰ ਭੈਣ ਜੀ ਮੈਂ ਤੁਹਾਡੇ ਕੋਲੋਂ ਇੱਕ ਗੱਲ ਪੁੱਛਣੀ ਸੀ ਚਲੋ ਤੁਹਾਡਾ ਫੋਨ ਆ ਹੀ ਗਿਆ।
ਹਾਂਜੀ
ਹਾਂਜੀ ਮੈਂ ਪੁੱਛ ਰਹੀ ਸੀ ਕਿ ਅ ਤੁਹਾਡਾ ਸੁਣਿਆ ਮੈਂ ਬੜਾ ਵੀ ਤੇ ਆਂਵਲਿਆਂ ਦੀ ਚਟਨੀ ਤੁਸੀਂ ਬੜੀ ਸਵਾਦ ਬਣਾਂਦੇ ਹੋ।
ਹਾਂਜੀ- ਹਾਂਜੀ ਬਣਾਨੀ ਤੇ ਐ ਵਾਂ ਆਂਮਲਿਆ ਚਟਨੀ ਪਰ ਉਹ ਹੁਣ ਸਰਦੀਆਂ 'ਚ ਬਣਦੀ ਨਾ ਸਰਦੀਆਂ 'ਚ ਬਹੁਤ ਜ਼ਿਆਦਾ ਬਣਾਈ ਸੀ ਚਟਨੀ ਐਰਕੀ ਮੈਂ
ਅੱਛਾ ਜੀ ਤੇ ਹੁਣ ਇਸ ਮੌਸਮ ਆਂਵਲੇ ਨੀ ਮਿਲਦੇ।
ਹਾਂਜੀ ਨਹੀਂ- ਨਹੀਂ ਇਸ ਮੌਸਮ 'ਚ ਨਹੀਂ ਮਿਲਦੇ ਆਂਵਲੇ ਸਰਦੀ 'ਚ ਹੀ ਆਉਂਦੇ ਨੇ। ਨਵੰਬਰ ਮਹੀਨੇ 'ਚ ਆਉਂਦੇ ਨੇ ਆਂਵਲੇ
ਅੱਛਾ- ਅੱਛਾ ਬਸ ਉਹ ਮੈਨੂੰ ਕਿਸੇ ਭੈਣ ਜੀ ਦਾ ਫੋਨ ਆਇਆ ਸੀ। ਉਹ ਕਹਿੰਦੇ ਸੀ ਮੈਨੂੰ ਨਾ ਚਟਨੀ ਬਣਾ ਕੇ ਭੇਜੋ ਆਂਵਲਿਆਂ ਦੀ। ਤੇ ਮੈਂ ਕਿਹਾ ਚਲੋ ਏਨੂੰ ਤੇ ਮੈਂ ਓਨਾਂ ਨੂੰ ਜਵਾਬ ਤੇ ਨੀ ਦਿੱਤਾ ਕੀ ਮੈਨੂੰ ਜਾਚ ਨੀ ਹੈਗੀ। ਤੇ ਮੈਂ ਕਿਹਾ ਚਲੋ ਮੈਂ ਤੁਹਾਨੂੰ ਹਾਂਜੀ ਭੇਜ ਦਿਆਂਗੀ। ਮੈਂ ਕਿਆ ਚਲੋ ਭੈਣ ਜੀ ਕੋਲੋਂ ਮੈਂ ਪੁੱਛ ਲਾਂਗੀ ਤੇ ਕਿਸ ਤਰ੍ਹਾਂ ਬਣਾਦੇ ਪਏ ਨੇ।
ਪਤਾ ਕੀ ਗੱਲ ਭੈਣਜੀ ਐ ਮੈਂ- ਉਂਜ ਤੇ ਮੌਸਮ 'ਚ ਤੇ ਆਵਲੇ ਮਿਲਣੇ ਈ ਨੀ ਹੈਗੇ ਸਾਨੂੰ ਸਰਦੀ ਦੇ ਮੌਸਮ 'ਚ ਈ ਮਿਲਦੇ ਨੇ ਆਂਵਲੇ
ਅੱਛਾ ਜੀ ਤੇ ਤੁਸੀਂ ਕੋਈ ਨੀ ਤੁਸੀਂ ਮੈਨੂੰ ਦਸ ਦਿਓ। ਨਹੀ-ਨਹੀ ਤੁਸੀਂ ਮੈਨੂੰ ਦੱਸ ਦਿਓ। ਤੇ ਮੈਂ ਆਪਣੇ ਆਪ ਬਣਾ ਲਾਂਗੀ ਕਿਸ ਤਰ੍ਹਾਂ ਬਣਾਦੇ ਓ।
ਹਾਂਜੀ ਆਂਵਲਿਆਂ ਨੂੰ ਪਹਿਲਾਂ ਨਾ ਧੋ ਕੇ
ਅੱਛਾ -ਅੱਛਾ
ਹਾਂਜੀ ਫਿਰ ਉਹਨੂੰ ਇੱਕ ਸੀਟੀ ਮਰਵਾਣੇ ਹਾਂ ਅਸੀਂ
ਅੱਛਾ -ਅੱਛਾ ਸੀਟੀ ਮਰਵਾਉਂਦੇ ਹੋ ਪਹਿਲੇ ਅੱਛਾ ਪਾਣੀ ਪਾ ਕੇ ਪਾਣੀ ਜਿਆਦਾ ਪਾਂਦੇ ਹੋ ਥੋੜਾ ਪਾਂਦੇ ਹੋ।
ਨਹੀਂ ਇਹ ਪਾਣੀ ਸਿਰਫ ਅੱਧੀ ਕ ਕੋਲੀ ਪਾਂਣੀ ਆ ਬਸ
ਅੱਛਾ- ਅੱਛਾ -ਅੱਛਾ -ਅੱਛਾ ਫੇਰ- ਫੇਰ ਕੀ ਕਰਦੇ ਹੋ।
ਹਾਂਜੀ ਫੇਰ ਕੱਢ ਕੇ 'ਚ ਪਾਣੀ ਮਤਲਬ ਪਾਣੀ 'ਚੋਂ ਕੱਢ ਕੇ ਫਿਰ ਚਾਸ਼ਨੀ ਬਣਾਂਦੀ ਖੰਡ ਦੇ ਪਾਣੀ ਖੰਡ ਦੀ ਬਣਾ ਲਓ। ਗੁੜ ਦੀ ਬਣਾਣੀ ਗੁੜ ਦੇ ਬਣਾ ਲਓ ਤੁਸੀਂ ਅਸੀਂ ਵੈਸੇ ਖੰਡ ਲਈ ਬਣਾਦੇ ਹਾਂ। ਵੀ ਥੋੜਾ ਜਿਹੀ ਨਾ ਕੜਾਹੀ ਦੇ ਵਿੱਚ ਖਰਾ ਘਿਓ ਪਾ ਕੇ
ਅੱਛਾ- ਅੱਛਾ
ਤੇ ਥੋੜ੍ਹੀ ਕਾਲੀ ਮਿਰਚ ਨਮਕ ਵਗੈਰਾ ਜਿਸ ਤਰ੍ਹਾਂ ਤੁਸੀਂ ਖਾਣਾ ਵੇ ਆਪਣਾ ਸਵਾਦ ਅਨੁਸਾਰ ਤੇ ਓ ਪਾ ਕੇ ਤੇ ਫੇਰ ਮਤਲਬ ਕਿ ਆਵਲੇ ਪਾ ਦੋ ਤੁਸੀਂ ਚਾਸ਼ਨੀ 'ਚ ਫੇਰ ਥੋੜੀ ਦੇਰ ਵੀ ਓਨੂੰ ਰ ਰੇਜਾ ਦਵਾ ਲੋ ਤੇ ਫੇਰ ਬਣ ਜਾਂਦੇ ਨੇ। ਬੜੀ ਸਵਾਦ ਬਣਦੀ ਐ ਚਟਨੀ।
ਅੱਛਾ ਫੇਰ ਓਨੂੰ ਮ ਮਤਲਬ ਗ੍ਰੈਂਡਰ ਮਾਰ ਦੇਓ ਯਾਂ ਵੈਸੇ
ਨਹੀ-ਨਹੀ ਭੈਣਜੀ ਮੈਸ਼ ਹੋ ਜਾਂਦੇ ਨੇ ਐਸ ਤਰ੍ਹਾਂ ਈ ਹੋ ਜਾਂਦੇ ਨੇ ਪਤਾ ਅੱਖਾਂ ਵਾਸਤੇ ਵੀ ਬੜੀ ਵਧੀਆ ਹੁੰਦੀ ਆਵਲੇ ਬੜੇ ਵਧੀਆ ਹੁੰਦੇ ਨੇ, ਹਾਂਜੀ ਮੈਂ ਬੋ ਜਾਦਾ ਖਾਦੇ ਆ। ਐਰ ਕੀ ਸਰਦੀ ਚ ਨਾ
ਅੱਛਾ ਜੀ, ਸ਼ੈਦ ਹੋ ਸਕਦਾ ਕਿੱਧਰੋਂ ਮੋਲ ਮੂਲ
ਨਈ-ਨਈ ਭੈਣ ਜੀ ਐ ਪਤਾ ਕਰਨਾ ਪਏਗਾ ਵੈ ਤੇ ਆਂਦੇ ਸਰਦੀ ਦੇ ਮੌਸਮ ਚ ਈ ਆਂਦੇ ਨੇ ਆਵਲੇ ਹਾਂਜੀ।
ਅੱਛਾ ਜੀ। ਚਲੋ ਕੋਈ ਨੀ ਸਰਦੀ ਚ ਬਣਾ ਲਾਂਗੇ ਹੁਣ ਤੁਹਾਡੇ ਕੋਲੋਂ ਪੁੱਛ ਲਿਆ ਕਿਸ ਤ੍ਰਾ ਬਣਦੇ ਐ।
ਆਜੀ- ਹਾਂਜੀ ਨਈ ਕੋਨੀ ਮੈਂ ਤੁਹਾਨੂੰ ਬਣਾ
ਨਈ ਕੋਈ ਨੀ ਭੈਣਜੀ ਐਵੇਂ ਖੇਚਲ ਕਰੋਗੇ ਤੁਸੀਂ। ਕੋਈ ਨੀ।
ਹਾਂ।
ਹਾਂਜੀ ਹੋਰ ਸੁਣਾ ਨਾਲ ਮੈਂ ਭੇਜਣੀ ਵੀ ਐ ਨਾ ਕਿਸੇ ਨੂੰ, ਤੇ ਆਪਣੇ ਵਾਸਤੇ ਵੀ ਬਣਾ ਲਾਂਗੇ ਤੇ ਓਨਾਂ ਵਾਸਤੇ ਵੀ ਬਣਾ ਲਾਂਗੇ।
ਨਈ-ਨਈ ਤੁਸ ਸੀ ਬਣਾਣਾ ਬੜੀ ਵਧੀਆ ਹੁੰਦੀ ਏ, ਵੀ ਅੱਖਾਂ ਵਾਸਤੇ ਤੇ ਬੋਤ ਈ ਜਾਦਾ ਵਧੀਆ ਨੇ ਤੁ ਤੇ ਆਪਣੇ ਬੱਚਿਆਂ ਨੂੰ ਵੀ ਦਿਆ ਕਰੋ।
ਅੱਛਾ ਜੀ। ਬੱਚੇ ਕਿੱਥੇ ਭੈਣਜੀ ਬੱਚੇ ਓ ਥੋੜੇ ਆਮਲੇ ਕੌੜੇ ਕੂੜੇ ਹੁੰਦੇ ਨੇ ਨਾ ਤੇ ਬੱਚੇ ਅੱਜ ਕੱਲ ਦੇ ਕਿੱਥੇ ਖਾਂਦੇ ਜੇ। ਅੱਛਾ ਮਿੱਠਾ ਜਾਦਾ ਪਾਣਾ?
ਹਾਂਜੀ ਮਿੱਠਾ ਜਾਦਾ ਪਾਨਾ ਤੇ ਰੇਜਾ ਜਾਂ ਮਤਲਬ ਕਿ ਏਨਾ ਨਾ ਦਵਾਣਾ ਕਿਉਂਕਿ ਫੇਰ ਨਾ ਓ ਆਕੜ ਜਾਏਗੀ, ਭੱਤ ਚੜ ਜਾਂਦੀ ਆ ਨਾ ਚਟਨੀ ਨੂੰ ਹਾਂਜੀ
ਕੋਈ ਨੀ ਬਣਾਵਾਂ ਹਾਂਜੀ ਹੋਰ ਸੁਣਾਓ ਪਰਿਵਾਰ ਘਰ ਪਰਿਵਾਰ ਠੀਕ ਐ ਸਭ?
ਹਾਂਜੀ-ਹਾਂਜੀ ਸਭ ਵਧੀਆ ਬਸ ਉਹ ਨਾਸ਼ਤਾ ਕੀਤਾ ਵਵੇ ਜਦ ਨਾਸ਼ਤਾ ਖਵਾਇਆ ਵ ਉਨੇ
ਅੱਛਾ ਏਨੀ ਲੇਟ ਨਾਸ਼ਤਾ ਕਰਦੇ ਹੋ ਤੁਸੀਂ ਭੈਂਜੀ
ਹਾਂਜੀ ਏਨਾ ਟਾਈਮ ਹੋ ਹੀ ਜਾਂ ਦਸ ਵੱਜ ਈਜਾਂਦੇ ਨੇ ਨਾ।
ਅੱਛਾ ਜ-ਅੱਛਾ ਜ ਸਾਰਾ ਕੰਮ ਕਰਕੇ ਬਣਾਉਂਦੇ ਹੋਦੇ?
ਹਾਂਜੀ-ਹਾਂਜੀ।
ਹਾਂਜੀ।
ਕਈ ਤਾਂ ਸਵੇਰੇ-ਸਵੇਰੇ ਕਰ ਲੈਂਦੇ ਨੇ ਪਰ ਸਾਡੇ ਮਤਲਬ ਕੀ ਅਸੀਂ ਸਾਰਾ ਕੰਮ ਕਰਕੇ ਹਾਂਜੀ ਵੀ, ਹਾਂਜੀ ਬਸ ਚਾਅ ਬਣਾਣੀ ਐ ਹੁਣੇ। ਚਾਅ ਬਣਾਵਗੀ ਆਂਜ
ਅੱਛਾ-ਅੱਛਾ ਤੁਸੀਂ ਨਾਸ਼ਤੇ ਤੋਂ ਬਾਦ ਚਾਅ ਵੀ ਪੀਂਦੇ ਓ?
ਜੀ ਹਾਂਜੀ ਚਾਅ ਤੇ ਪੀਂਦੇ ਨੇ ਨਾ ਸਾਡੇ ਸਾਰੇ
ਅੱਛ-ਅੱਛਾ ਜੀ, ਸਾਡਾ ਏਦਰ ਪੀਦਾ ਨੀ ਨਾ ਕੋਈ।
ਹਾਂਜੀ ਸਾਡੀ ਤੀਂ-ਚਾਰ ਵੀ ਚਾਅ ਬਣਦੀ ਆ ਦਿਹਾੜੀ ਦੀ।
ਅੱਛਾ ਜ ਗਰਮੀਆਂ ਚ ਵੀ ਇੰਨੀ ਵਾਰੀ ਪੀਂਦੇ ਓ?
ਓ ਕੰਮ ਕਰਦੇ ਨੇ ਨਾ ਫੇਰ। ਇੱਕ ਤਾਂ ਸਵੇਰੇ ਬਨਨੀ -ਬਨਨੀ ਫੇਰ ਓ ਸ ਤੋਂ ਬਾਦ ਨਾਸ਼ਤੇ ਚ। ਤੇ ਫੇਰ ਸ਼ਾਮੀ ਮਲਬ ਕਿ ਵਿੱਚ ਜਿਸ ਤਰਾ ਕੋਈ ਆਜੇ ਗੈਸਟ ਵਗੈਰਾ ਫੇਰ ਉਨਾਂ ਵਾਸ ਤੇ ਬਣਾਣੀ ਵੀ ਈਨੀ ਬਣਦੀ ਬਣਦੀ ਏ।
ਅੱਛਾ ਜੀ, ਹਾਂਜੀ। ਭੈਜੀ ਹੋਰ ਤੁਸੀਂ ਚਾਅ ਪੱਤੀ ਕੇੜੀ ਵਰਤਦੇ ਓ?
ਹਾਂਜੀ ਚਾਅ ਪੱਤੀ ਤੇ ਅਸੀਂ ਨੋਰਮਲ ਹੀ ਪ ਤੀ ਵਰਤਦੇ ਆ, ਇੱਕ ਸਾਡੇ ਪਤੀ ਮਿਲਦੀ ਐ ਸਾਡੇ ਭੈ ਭੈਣ ਜੀ ਨਾ ਪੰਜਾਬ ਚ ਰਹਿੰਦੇ ਨੇ ਉਹਨਾਂ ਉਹਨਾਂ ਦੀ ਆਪਣੀ ਸ਼ੋਪ ਏ।
ਅੱਛਾ ਅੱਛਾ ਮੈਂ ਵੀ ਉਹੀ ਗੱਲ ਕਰ ਰਹੀ ਸੀ ਹਾਂਜੀ ਮੈਂ ਵੀ ਉਹ ਗੱਲ ਕਰ ਰਹੀ ਸੀ ਅੱਛਾ ਤੁਹਾਡੇ। ਤੁਹਾੜੇ ਲੱਗਦੇ ਨੇ ਰਿਸ਼ਤੇਦਾਰ ਨੇ ਓ।
ਹਾਂਜੀ ਹਾਂਜੀ ਸਾਡੇ ਭੈਣ ਜੀ ਨੇ ਵੱਡੇ ਭੈਣ ਜੀ ਨੇ ਸਾਡੇ।
ਅੱਛਾ ਅੱਛਾ ਤੇ ਅਸੀਂ ਓਨਲਾਈਨ ਉਹਨਾਂ ਕੋਲ ਮੰਗਵਾਉਂਦੇ ਹਾਂ। ਪਤੀ ਭੈਣਜੀ ਬਹੁਤ ਵਧੀਆ ਪੱਤੀ ਓਥੇ ਦੇਸੀ ਪੱਤੀ ਹੈਗੀ। ਹਾਂਜੀ।
ਅੱਛਾ ਕੋਈ ਨੀ ਤੁਸੀਂ ਸਾਨੂੰ ਵੀ ਮੰਗਵਾ ਦੇਣਾ ਦੋ ਤਿੰਨ ਪੈਕੇਟ ਨਾ ਪੱਤੀ ਕਿਸ ਤਰਹਾ ਮਤਲਬ ਕਿ। ਕਿੱਦਾਂ ਮਨਾਉਂਦੇ ਨੇ।
ਪੈਂਜੀ ਉਹਦੇ ਵਿੱਚ ਉਹ ਆਪ ਹੀ ਤਿਆਰ ਕਰਦੇ ਨੇ ਪੱਤੇ। ਉਹਨਾਂ ਨੇ ਦੱਸਿਆ ਹੋਯਾ ਆ ਨਾਲ ਹਾਂਜੀ ਉਹ ਬਹੁਤ ਸਮਾਨ। ਪਾਂਦੇ ਨੇ ਗੁਲਾਬ ਦੇ ਫੁੱਲ ਹੁੰਦੇ ਜੇ ਸੁੱਕਾ ਧਨੀਆ ਹੁੰਦਾ ਹੈ।
ਚਲੋ ਇਹ ਤੇ ਬਹੁਤ ਵਧੀਆ ਪਤੀ ਆ ਫੇਿਰ ਹਾਂਜੀ ਹਮ। ਹਾਂਜੀ। ਨਹੀਂ ਤੁਸੀਂ ਸਾਨੂੰ ਮੰਗਵਾ ਦੇਣਾ ਓਨਲਾਈਨ ਹੀ ਮੰਗਵਾ ਦੇਣਾ। ਹਾਂਜੀ ਹਾਂਜੀ ਅੱਛਾ ਅੱਛਾ ਪਹਿਲਾ ਕਾਰਨੀ ਪੈਂਦੀ ਏ।
ਹਾਂਜੀ ਪਹਿਲੇ ਪਾਣੀ ਦੇ ਵਿੱਚ ਕੜਦੀ ਰਹਿਣ ਦਿੰਦੇ ਆ। ਹਾਂਜੀ ਰ ਇੰਨੀ। ਸਵਾਦ ਬਣਦੀ ਨਾ। ਅਸੀਂ ਤਾਂ ਜ਼ਿਆਦਾ ਉਹ ਹੀ ਪੀਣੇ ਆ।
ਕੋਈ ਨੀ ਤੁਸੀਂ ਸਾਨੂੰ ਵੀ ਮੰਗਵਾ।
ਹਾਂਜੀ ਹਾਂਜੀ ਕੋਈ ਨੀ ਮੰਗਵਾ ਦਾਂਗੇ ਭੈੰਜੀ ਅਸੀਂ ਤੇ ਓਨਲਾਈਨ ਹੀ ਮੰਗਵਾਦੇ ਹਾਂ ਨਾਂ। ਹੈਲੋ। ਹਾਂਜੀ ਸਾਨੂੰ ਨੀ ਪਤਾ ਸੀ ਕਿ ਤੁਹਾਡੇ ਰਿਸ਼ਤੇਦਾਰ ਨੇ ਉਹ।
ਨਹੀਂ ਸਾਡੇ ਵੀ ਰਿਸ਼ਤੇਦਾਰ ਨੇ।
ਅੱਛਾ ਜੀ।
ਹਾਂਜੀ ਅਸੀਂ ਓਨਲਾਈਨ ਕਦੇ ਮੰਗਵਾਈ ਨੀ ਨਾ ਚਾਹ ਪੱਤੀ ਅਸੀਂ। ਤਾਂ ਨਹੀਂ ਮੰਗਵਾਉਂਦੇ। ਪਤਾ ਨਹੀਂ ਕਿਸ ਤਰ੍ਹਾਂ ਦੀ ਨਿਕਲ ਦੀ ਹੈ ਕਿਸ ਤਰ੍ਹਾਂ ਦੀ ਨਹੀ।
ਅੱਛਾ ਅੱਛਾ। ਨਹੀਂ ਨਹੀਂ ਬਹੁਤ ਵਧੀਆ ਚਾਵਲ। ਹਾਂਜੀ।
ਔਨਲਾਈਨ ਬਹੁਤ ਵਧੀਆ ਮਿਲਦੀ ਹੈ।
ਹਾਂਜੀ।
ਤੁਸੀਂ ਸਾਨੂੰ ਮੰਗਵਾ ਦੇਣਾ।
ਹਾਂਜੀ।
ਹਾਂਜੀ ਹਾਂ ਹਾਂਜੀ ਹਾਂਜੀ। ਹਾਂਜੀ।
ਅਸੀਂ ਦੋ ਤਿੰਨ ਵਾਰੀ ਉਹੀ ਪੀਂਦੇ ਹਾਂ ਅਸੀਂ ਇਹ ਵਾਲੀ ਪੱਤੀ ਮਤਲਬ ਜਿਹੜੀ ਪੈਕ। ਟਾਂ ਵਾਲੀ ਬਾਜ਼ਾਰ ਮਿਲਦੀ ਏ ਉਹ ਅਸੀਂ ਕਦੀ ਨੀ ਮਤਲਬ। ਹਾਂਜੀ ਹੋਰ ਸੁਣਾਓ ਭੈਣ ਜੀ।
ਹਾਂਜੀ ਭੈ ਹਾਂਜੀ ਵਧੀਆ ਬਸ ਭੈਣ ਜੀ ਪੁੱਛਦਾ ਸੀ। ਤੁਸੀਂ ਸ ਸੂਟਾ ਦੀ ਸਵਾਈ ਕਿੰਨੀ ਲੈਂਦੇ ਹੋ।
ਸੂਟ ਦੀ ਸਵਾਈ ਕੋਈ ਨੀ ਭੈਣਜੀ ਤੁਸੀਂ ਸਵਾਓ ਸੂਟ ਦੀ ਸਵਾਈ ਦੀ ਕੀ ਗੱਲ ਕਰ। ਤੀ ਤੁਸੀਂ।
ਨਹੀਂ ਨਹੀਂ ਪਹਿਲਾਂ ਪੁੱਛਣਾ ਹੁੰਦਾ ਹੈ ਨਾ। ਪੁੱਛ ਕੇ ਫੇਰ। ਪਤਾ ਚੱਲਦਾ ਹੈ ਨਾ। ਹਾਂ। ਹਾਂਜੀ। ਕੋਈ ਨੀ ਚਲੋ ਫਿਰ ਮੈਂ ਨਾ ਇਸ ਟਾਈਮ ਤੇ ਮੈਂ। ਹੈ ਨੀ ਬਾਹਰ ਗਈ ਦੀ ਆ। ਮੈਂ ਆਵਾਂਗੀ ਨਾਂ ਫਿਰ ਮੈਂ ਦੇ ਜਾਵਾਂਗੀ ਤੁਹਾਨੂੰ ਕੱਪੜੇ।
ਹਾਂਜੀ ਕੋਈ ਨੀ। ਕੋਈ ਨੀ। ਅੱਛਾ ਤੁਸੀਂ ਘੁੰਮਣ ਫਿਰਨ ਗਏ ਦੇ ਹੋ ਕਿਧਰੇ।
ਹਾਂਜੀ ਹਾਂਜੀ। ਮੈਂ ਨਾ ਆਪਣੇ ਉੱਧਰ ਆਈ ਦੀ ਹਾਂ। ਹਾਂ ਹਾਂਜੀ। ਪੇਕੇ ਬਾਅਦ ਚ ਜਾਵਾਂਗੀ ਹਾਂਜੀ।
ਬੱਚਿਆਂ ਦਾ ਮਨ ਕਰਦਾ ਨਾ, ਕਦੀ ਕਿਤੇ ਹੋ ਆਈਏ। ਕਦੀ ਕਿਤੇ ਹੋ ਆਈਏ। ਹਾਂਜੀ। ਹੋਰ ਸੁਣਾਓ ਭੈਣ ਜੀ।
ਹਾਂਜੀ ਵਧੀਆ।
ਹਾਂਜੀ।
ਹਾਂ।
ਹੋਰ ਸੁਣਾਓ।
ਹ ਹਾਂ।
ਹੋਰ ਭੈਣਜੀ। ਅ ਉਹ ਤੁਹਾਡੇ ਭੈਣ ਜੀ ਠੀਕ- ਠਾਕ ਨੇ ਨਾ?
ਹਾਂਜੀ- ਹਾਂਜੀ।
ਹਾਂ ਅੱਛਾ ਜੀ।
ਹ।
ਹੋਰ ਸੁਣਾਓ।
ਤੇ ਭੈਣ ਜੀ, ਸਫਾਈਆਂ ਤੁਸੀਂ ਆਪੇ ਕਰਦੇ ਹੋ?
ਸਫ਼ਾਈਆਂ ਭੈਣਜੀ ਬਾਹਰ ਵਾਲੇ ਸਫ਼ਾਈਆਂ ਵਾਲੇ ਦੀ ਸਫ਼ਾਈ ਅ ਪਸੰਦ ਹੀ ਨਹੀਂ ਆਉਂਦੀ ਕਰਨ ਵਾਲਿਆਂ ਦੀ।
ਨਹੀਂ- ਨਹੀਂ। ਫੇਰ ਵੀ ਤੁਸੀਂ ਇਕੱਲੇ ਸਾਰਾ ਕੰਮ ਕਰਨਾ।
ਨਹੀਂ -ਨਹੀਂ। ਮੈਂ ਆਪਣੇ ਮੇਰੀ ਨੂੰਹ ਹੈਗੀ ਹੈ।
ਅੱਛਾ, ਅੱਛਾ। ਚਲੋ ਕੋਈ ਨੀ ਹਾਂਜੀ। ਅੱਛਾ, ਅੱਛਾ।
ਹਾਂਜੀ,
ਹਾਂ,
ਹਾਂਜੀ, ਸਫ਼ਾਈ ਸਫਈ, ਖੁਦ ਹੀ ਕਰੀ ਦੀ ਹੈ। ਹਾਂਜੀ, ਹੋਰ ਸੁਣਾ।
ਮਤਲਬ ਕਿ, ਹੱਥ, ਪੈਰ ਚੱਲਦੇ ਰਹਿਣ ਸਹੀ ਰਹਿੰਦੇ ਨੇ।
ਭੈਣ ਜੀ ਦੇਖੋ, ਜਿੰਨਾ ਕੰਮ, ਵਾਲੇ ਲਾਵਾਂਗੇ। ਉਹਨਾਂ ਹੀ, ਆਪਣੇ ਆਪ ਨੂੰ, ਹੱਥ ਬਜ ਜਾਣਗੇ।
ਹਾਂਜੀ, ਹਾਂਜੀ,
ਸਗੋਂ ਕੰਮ ਕਰਦੇ ਰਹੋ ਨਾ, ਤੇ ਉਹ ਹੱਥ ਹੂਥ ਚਲਦੇ, ਰਹਿੰਦੇ ਨੇ।
ਹਾਂਜੀ, ਹਾਂਜੀ, ਹਾਂਜੀ। ਚਲੋ ਵਧੀਆ ਸਗੋਂ। ਕਰਨੀ ਚਾਹੀਦੀ ਹਾਂਜੀ।
ਅੱਛਾ ਭੈਣ ਜੀ।
ਹਾਂਜੀ ਠੀਕ ਹੈ। ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ। ਮਿਲਣਾ ਜ਼ਰੂਰ। ਹਾਂਜੀ।
ਕੀ ਲਿਆਵਾਂਗੀ?
ਹਾਂਜੀ ਠੀਕ ਹੈ। ਠੀਕ ਠੀਕ ਹੈ।
ਹ।